ਓ
ਹਾਂਜੀ। ਸਸ ਸ੍ਰੀ ਅਕਾਲ।
ਸਸ ਸ਼੍ਰੀ ਅਕਾਲ ਜੀ।
ਹਾਂ, ਵਧੀਆ ਤੁਸੀਂ ਦੱਸੋ?
ਸੁੱਤੇ ਨੀ ਹਾਲੇ?
ਨਹੀਂ, ਹਜੇ ਨਹੀਂ ਸੁੱਤੇ। ਮੇਰਾ ਕੰਮ ਹੁੰਦਾ, ਰਾਤ ਦਾ ਨਾ। ਫਾਈਲ ਬਣਾਣ ਦਾ, ਤਾਂ ਉਹੀ ਕੰਮ ਕਰਨੀ ਹੈਗੀ ਆਂ।
ਫਾਈਲ ਬਣਾਨ ਦਾ?
ਮਤਲਬ ਪ੍ਰੋਜੈਕਟ ਔਡਰ। ਉਹ ਮਿਲਦੇ ਨੇ ਨਾ ਜਿਵੇਂ ਕੁੱਛ ਪਾਰ ਟਾਈਮ ਦੇ ਵਿੱਚ ਮਤਲਬ ਕਿ ਫਰੀ ਬੈਠਣ ਨਾਲ ਚੰਗਾ ਤਾਂ ਕੁੱਛ ਨਾ ਕੁੱਛ
ਨਹੀਂ, ਸਹੀ ਗੱਲ ਐ। ਮੈਂ ਵੀ ਸਹੀ ਦੱਸਾਂ ਤੁਹਾਨੂੰ ਲੱਭ ਰਹੀ ਸੀ ਕੰਮ, ਬਟ ਮੈਨੂੰ ਨਾ ਮਿਲਦਾ ਨੀ ਪਿਆ ਸੀ। ਮੇਰਾ ਹੈਗਾ ਬੇਬੀ ਬੋਤ ਛੋਟਾ ਹਲੇ, ਮੈਂ ਵਿਆਹ ਤੋਂ ਪੈਹਲੇ ਤਾਂ ਕੰਮ ਕੀਤਾ। ਤਾ ਹੋਇਆ ਬਾਰ ਜੋਬ ਬਟ, ਹੁਣ ਨੀ ਮੈਨੂੰ ਕੋਈ ਕੰਮ ਮਿਲ ਰਿਹਾ ਸੀਗਾ। ਅੱਛਾ, ਤੁਸੀਂ ਘਰ ਹੀ ਕਰਦੇ ਓ ਐ ਕੰਮ?
ਹਾਂ, ਮਤਲਬ ਪਾਰਟ ਟਾਈਮ ਸਕੂਲ ਵੀ ਵੀ ਕਰਨੀ ਹੈਗੀ ਆ, ਮੈਂ ਸਕੂਲ ਵਿੱਚ ਵੀ ਕਰਨੀ ਹੈਗੀ ਐਂ। ਮਤਲਬ ਮੇਰੇ ਚਾਰ ਘੰਟੇ ਡੇ ਦੀ ਨੌਕਰੀ ਹੈ, ਪਲੇਵੇ ਦੇ ਵਿੱਚ ਨਾ।
ਅੱਛਾ ਜੀ, ਪਲੇਵੇ ਜਾਂਦੇ ਹੋ ਤੇ ਸ਼ਾਮ ਨੂੰ ਘਰ ਆ ਕੇ ਫਾਈਲਾਂ ਦਾ ਕੰਮ
ਮਤਲਬ ਕਦੀ ਆ ਜਾਵੇ, ਕੋਈ ਕੰਮ ਤਾਂ ਤੇ ਕਰ ਲੈਣੇ ਹੈਗੇ ਆ।
ਠੀਕ ਐ-ਠੀਕ ਐ। ਨਹੀਂ, ਵਧੀਆ ਗੱਲ ਐ, ਬਿਲਕੁਲ ਸਹੀ ਐ। ਮੈਂ ਵੀ ਬੜੀ ਕੋਸ਼ਿਸ਼ ਕੀਤੀ, ਲੱਭਣ ਦੀ ਬਟ ਮੈਨੂੰ ਨਾ ਕੋਈ, ਏਦਾਂ ਦਾ ਕੰਮ ਹੀ ਨੀ ਮਿਲਿਆ।
ਨਹੀਂ-ਨਹੀਂ, ਮੈਨੂੰ ਤਾਂ ਐਕਚੁਲੀ ਪ੍ਰੋਜੈਕਟ ਵਗੈਰਾ ਜਿੱਦਾਂ ਮੈਂ ਬਣਾ ਲੈਂਨੀ ਹੈਗੀ ਆਂ।
ਪ੍ਰੋਜੈਕਟ ਹਾਂਜੀ। ਹੁਣ ਮੈਂ ਓ ਚੀਜ਼ ਕਹੀ ਐ। ਓ ਜੇਹੜੀ ਗੱਲ ਤੁਸੀਂ ਕੈ ਰਹੇ ਹੋ ਨਾ, ਪ੍ਰੋਜੈਕਟ ਤਬੀ ਕਿਉਂਕਿ ਮੈਂ ਨਾ ਫੈਸ਼ਨ ਡਿਜ਼ਾਇਨਿੰਗ ਲਿੱਤੀ ਹੋਈ ਸੀ, ਪਹਿਲੇ।
ਅੱਛਾ-ਅੱਛਾ।
ਵਿਆਹ ਤੋਂ ਪਹਿਲੇ ਮੇਰੀ ਸਟੱਡੀ ਫੈਸ਼ਨ ਡਿਜ਼ਾਇਨਿੰਗ ਚ ਤਾਂ ਮੈਂ ਵੀ ਆ ਹੁਣ ਨਾ, ਕਹਿ ਕੇ ਆਈ ਆ, ਸਟੇਸ਼ਨਰੀ ਦੀ ਸ਼ੋਪ ਤੇ ਵੱਡੀਆਂ ਤੇ ਜਾ ਕੇ ਨਾ, ਉਹੀ ਤੁਸੀਂ ਕਰਦੇ ਹੋ ਨਾ, ਹਾਂਜੀ। ਕਹਿਣਾ ਪੈਂਦਾ ਮੈਂ ਕਹਿ ਕੇ ਆਈ ਹਾਂ ਹੁਣ ਡਰਾਇੰਗ- ਡਰੂਇੰਗ ਦਾ ਜਾਂ ਪ੍ਰੈਕਟੀਕਲਾ ਬੱਚਿਆਂ ਦੀਆਂ ਕੋਈ ਸੀ ਕੋਈ ਪ੍ਰੋਜੈਕਟ ਹੋ ਜਾਵੇ, ਕੋਈ ਕੰਪਲੀਟ ਕਰਨਾ।
ਹਾਂਜੀ, ਹਾਂਜੀ ਹਾਂਜੀ। ਮੈਂ ਵੀ ਇਹੀ ਹੈਗਾ ਕੋਈ ਮਿਲ ਜੇ ਤੇ ਮੈਂ ਵੀ ਉਸ ਤੇ ਹੀ ਕਰ ਲੈਂਨੀ ਹੈਗੀ ਆ।
ਹਾਂਜੀ-ਹਾਂਜੀ ਹਾਂਜੀ। ਬਸ, ਚਲੋ ਥੋੜਾ ਬਹੁਤ ਨਿਕਲ ਜਾਂਦਾ ਖਰਚ
ਹਾਂਜੀ-ਹਾਂਜੀ। ਬਸ ਇਹ ਹੀ ਹੈਗਾ, ਤਾਨੂੰ ਪਤਾ ਅੱਜ ਕੱਲ ਤੇ ਮਹਿੰਗਾਈ ਕਿੰਨੀ ਐ ਤਾਂ ਖਰਚਾ ਨਿਕਾਲਣਾ ਮ
ਤਾਈ, ਹਾਂ ਬਹੁਤ ਜ਼ਰੂਰੀ ਐ, ਪੈਸੇ ਤਾਂ ਤਾਨੂੰ ਸਹੀ ਦੱਸਾਂ ਮੈਂ ਕੀਤੀ ਹੋਈ ਨੌਕਰੀ ਪਹਿਲੇ ਵੀ ਵਿਆਹ ਤੋਂ, ਤੇ ਹੁਣ ਮੇਰੇ ਤੋਂ ਬੈਠ ਠਿਆ ਨੀ ਜਾਂਦਾ ਵਿਹਲੇ।
ਅੱਛਾ-ਅੱਛਾ ਅੱਛਾ।
ਹਾਂ, ਇੱਕ ਆਪਣੇ ਹੱਥ ਚ ਜੋ ਪੈਸੇ ਹੁੰਦੇ। ਉਹ ਤਾਂ ਉਹ ਹੋਰ ਗੱਲ ਹੁੰਦੀ ਐ ਨਾ।
ਹਾਂਜੀ-ਹਾਂਜੀ, ਬਿਲਕੁਲ- ਬਿਲਕੁਲ, ਹੁਣ ਮੈਂ ਵੀ ਜਿੰਨਾ ਥੋੜਾ ਬਹੁਤਾ ਏਹੀ ਹੈਗਾ ਮੇਰੇ ਵੀ ਤਿੰਨ-ਚਾਰ ਹਜ਼ਾਰ ਮਿਲਦੇ ਨੇ ਮਤਲਬ ਚਾਰ- ਪੰਜ ਹਜ਼ਾਰ ਮਿਲਦੇ ਨੇ ਸਕੂਲ ਤੋਂ ਵੀ
ਹਾਂਜੀ। ਉਹ ਪਲੇਵੇ ਵਿੱਚ ਕਿੰਨੇ ਕੁ ਮਿਲਣੇ ਐ, ਹਾਂਜੀ। ਇੰਨੇ ਕੀ ਮਿਲਦੇ ਐ।
ਜੀ ਇਹ ਵੀ ਚਾਰ ਸਾਲ ਬਾਅਦ ਹੋਏ ਨੇ ਮੇਰੇ।
ਹਾਂਜੀ-ਹਾਂਜੀ-ਹਾਂਜੀ ਸਹੀ ਐ ਤੇ ਮੈਂ ਵੀ ਪਹਿਲੇ ਸੋਚਿਆ ਸਕੂਲ ਚ ਮੈਂ ਕਿਹਾ ਚੱਲ ਪਲੇਵੇ ਚ ਲੱਗ ਜਾਂਦੇ ਆ। ਉਸ ਚ ਟਾਈਮ ਘੱਟ ਘੱਟ ਐ, ਜੇੜੀ ਮੇਰੀ ਪ੍ਰੋਫਾਈਲ ਵਾਲੀ ਜੋਬ ਐ ਨਾ ਉਹਦਾ ਟਾਈਮ ਬੋਤ ਲੰਬਾ ਅ। ਉਹ ਮੈਂ ਸਵੇਰੇ ਜੇ ਨੌ -ਦਸ ਵਜੇ ਤੋਂ ਲੈ ਕੇ ਕਿ ਉਹ ਛੇ-ਸਾਢੇ ਛੇ ਤੱਕ ਦਾ ਟਾਈਮ ਐ। ਜੇ ਮੈਂ ਆਫ਼ਿਸ ਚ ਕਿਤੇ ਜੋਬ ਕਰਾਂ। ਹਾਂਜੀ ਮੈਂ ਦੱਸ ਦਸ ਸਾਲ ਜੋਬ ਕੀਤੀ ਐ। ਉਹ ਮੈਨੂੰ ਦੁਬਾਰਾ ਵੀ ਬੁਲਾਉਂਦੇ ਸੀਗੇ। ਤੇ ਬਟ ਤੇ ਮੈਂ ਜਾ ਨਹੀਂ ਸਕਦੀ ਹਲੇ, ਤਾਂ ਹੀ ਮੈਨੂੰ ਉਹ ਵੀ ਔਖਾ ਹੋਇਆ ਸੀ ਮੈਂ ਵੀ ਕਿਤ ਤੇ ਮੈ ਕਿਤੇ ਨੀ ਘਰ ਹੀ ਕੋਈ ਮੈਂ ਸੋਚ ਰਹੇ ਸੀ ਕੰਮ ਕੋਈ ਘਰ ਹੀ ਕਰ ਲਵਾਂ।
ਅੱਛਾ ਅੱਛਾ।
ਹਾਂਜੀ-ਹਾਂਜੀ। ਜ਼ਰੂਰਤਾਂ ਤਾਨੂੰ ਪਤਾ ਉਤਾ
ਹਾਂ ਉਹ ਤਾਂ- ਉਹ ਤਾਂ ਹੈ ਹੀ ਹੈਗਾ ਵੇ ਬਿਲਕੁਲ ਬਿਲ- ਬਿਲਕੁਲ ਬਿਲਕੁਲ। ਹਾਂ, ਤੇ ਬਸ ਉਹੀ ਐ ਸਾਡਾ ਹੁਣ ਦਾ
ਹੋਰ ਜਿੰਨੇ ਮੈਂਬਰ ਉਨੇ ਈ, ਕਮਾ ਲਵੇ ਉਹ ਵੀ ਥੋੜਾ ਹੈ।
ਚਲੋ ਸਾਡਾ ਅੱਜ ਦਾ ਟੋਪਿਕ ਨੀਂਦ ਦੇ ਉੱਤੇ ਹੈਗਾ ਵੇ। ਠੀਕ ਐ ਨਾ, ਹਾਂ। ਤੇ ਬਸ ਅਸੀਂ ਜਿਵੇਂ ਕੀ ਕਹਿੰਦੇ ਨੇ, ਕੰਮ ਜਿਵੇਂ ਸਾਡੇ ਵਾਸਤੇ ਅਸੀਂ ਜਿਵੇਂ ਹਜੇ ਤੱਕ ਕੰਮ ਦੇ ਉੱਤੇ ਗੱਲ ਕੀਤੀ ਥੋੜ੍ਹੀ ਵੱਡੀ। ਤੇ ਹਾਂਜੀ-ਹਾਂਜ, ਹਾਂਜੀ-ਹਾਂਜੀ ਹਾਂਜੀ, ਹਾਂਜੀ ਜਿੱਦਾਂ ਕੀ ਕਹਿੰਦੇ ਨੇ, ਨੀਂਦ ਨੀ ਮੈਂ ਨੀਂਦ ਦੇ ਉੱਤੇ ਕਹਿ ਰਹੀ ਸੀ। ਨੀਂਦ ਦੀ ਗੱਲ ਨੀ ਕੀਤੀ। ਸਲੀਪ ਦੇ ਉੱਤੇ ਹ ਹਾਂਜੀ- ਹਾਂਜੀ, ਨੀਡ ਵਰਕ ਲਿਖਿਆ ਹੋਏਗਾ। ਚਲੋ ਨੀਡ ਵੀ ਹੈ, ਜਿੱਦਾਂ ਵੀ ਹੈਗਾ ਨੇਟ ਦੇ ਉੱਤੇ ਗੱਲ ਕਰ ਲੈਂਦੇ ਹੈਜੇ ਗੱਲ ਕੋਈ ਐਸਾ ਉਹ ਨਹੀਂ ਹੈਗਾ। ਨੀਡ ਵੀ ਜਿਵੇਂ ਨੀਂਦ। ਹਾਂਜੀ ਹਾਂਜੀ। ਨੀਂਦ ਵੀ ਓਦਾਂ ਈ ਐ ਤਾਂ ਨੀਡ ਵੀ ਓਦਾਂ ਹੀ ਹੈਗੀ ਕੰਮ ਕਰਨ, ਹਾਂਜੀ। ਹਾਂਜੀ ਹਾਂਜੀ। ਕਾੰਮ ਵੀ ਸਾਡੇ ਵਾਸਤੇ ਬੜਾ ਜ ਈ ਹੈਗਾ, ਪਰ ਓਈ ਹੈਗਾ ਨਾ, ਨਿਕ ਛੋਟੇ ਬੱਚੇਆਂ ਨਾਲ ਜਦੋਂ ਮੇਰਾ ਵੇਆ ਹੋਏਆ ਮੈਂ ਵੀ ਐਕਚੁਲੀ ਐਦਾ ਈ ਕਾੰਮ ਕੀਤਾ ਸੀ, ਕੈਂਦੇ ਨੇ ਅਕਾਊਂਟ ਦਾ। ਚਾਲੀ ਦਾ, ਹਾਂਜੀ, ਮੈਂ ਅਕਾਊਂਟ ਦਾ ਡਿਪਲੋਮ ਔਮਾਂ ਕੀਤਾ ਹੋਏਆ ਹੈਗਾ ਵੇ, ਮੈਨੂੰ ਏ ਸੀ ਕਿ ਚਲੋ ਵੀ ਮੈਂ ਵੀ ਜੋਬ ਕਾਰ ਲੈਨੀ ਹੈਗੀਆਂ
ਨਈ ਸਈਕ ਬੰਦਾ ਸੋਚਦਾ ਤਾਂ ਬੋਤ ਕੁੱਛ ਹੈ, ਪਰ ਨਈ ਹੁੰਦਾ
ਪਰ ਓਈ ਨਾ, ਮੇਰਾ ਗਾਂਓ, ਮੇਰਾ, ਮੇਰਾ, ਮੇਰਾ ਮਾਏਕਾ ਪਿੰਡ ਵਿੱਚ ਸੀ। ਤੇ ਪਿੰਡ ਕਾਰਕੇ ਮੈਂ ਕੇਆ ਸੀ ਚਲੋ ਵੀ ਸ਼ਐਰ ਵਿੱਚ ਆਨ ਨੂੰ ਥੋੜਾ ਦਿੱਕਤ ਦੇਂਦੀ ਏ। ਤੇ ਸੁਸੁਰਾਲ ਦੇ ਲ ਨੇੜੇ ਈ ਹੈਗਾ ਵੇ। ਤੇ ਚਲੋ ਬਈ, ਮੈਂ ਓਥੇ ਦੀ ਜਲੀ ਬਈ ਅਰਾਮ ਨਾਲ ਚਲੀ ਜਾਏਆ ਕਰਾਂਗੀ। ਬਟ, ਕੀ ਕੈਂਦੇ ਨੇ, ਏ ਨੀ ਪਤਾ ਸੀ ਨਾ ਕਿ ਸੂਸਰਾਲ ਵਾਲੈਆਂ ਨੇ ਅੱਗੇ ਕਰਨ ਦੇਣੀ ਏ ਕੇ ਕਾ ਕਾੰਮ ਕੇ ਨਹੀ ਕਰਨ ਦੇਨੇ, ਮੈਂ ਤੇ ਹੈ ਈ। ਹਾਂਜੀ-ਹਾਂਜੀ ਬਾੱਸ ਫੇਰ ਓਹੀ, ਫੇਰ ਅੱਗੇ ਫੇਰ ਬੇਬੀ ਨਾਲ, ਬੇਬੀ ਨਾਲ, ਤੇ ਤੂਆਨੂੰ ਪਤਾ ਹੈਗੈ, ਧੇਆਨ ਰੱਖਨਾ, ਸਾਰਾ ਕਰਨਾ ਪਤੈ ਮਰ ਸਾਡੇ ਮਦਰ ਇਨ ਲੌ ਵੇ, ਕਿੱਨਾ ਸਾਡੇ ਵਾਸਤੇ ਕਰਦੀਆਂ ਹੈਗੀਆਂ ਨੇ, ਕਿੰਨਾ ਨਈ ਹੈਗੀਆਂ।
ਹਾਂਜੀ, ਹਾਂਜੀ, ਹਾਂਜੀ, ਬਿਲਕੁਲ।
ਸਹੀ ਏ ਨਾ, ਫਿਰ ਏ ਚਾਰ ਸਾਲਾਂ ਤੋਂ ਬੱਚੇ ਹੋਗੇ, ਵੱਡੇ ਹੋਗੇ, ਸਕੂਲੇ ਜਾਰੇ ਨੇ। ਤੇ ਫੇਰ ਓਹੀ ਅਪਨਾ, ਸਾਡਾ ਸਾਰਾ ਦਿਨ ਨੀਂਦ ਵਿੱਚ, ਕਾੰਮ ਵੀ ਹੋ ਲੇਆ, ਕਾੰਮ ਵਾਲੀਆਂ ਕਾਰ ਗਿਆਂ, ਤੇ ਸਾਰਾ ਦਿਨ ਵੇਲੇ ਰੈ ਕੇ ਕਰਨਾ ਵੀ ਕੀ ਹੁੰਦੈ ਅਸੀ। ਜਿੰਨੀ ਦੇਰ ਬੱਚੇ ਸਕੂਲ ਰੈਂਦੇ ਸੀ, ਅਸੀ ਰੈਸਟ ਕਾਰ ਲੈਂਦੇ ਸੀ।
ਹਾਂ, ਨਈ, ਸਈ ਗੱਲ ਐ।
ਫੇਰ ਅਸੀ ਵੇਸੀ ਕੇ ਆਖੇਆ ਚਲੋ ਬਈ ਜਾਦਾ ਨੀ ਤਾਂ ਛੋਟੇ-ਮੋਟੇ ਸੂਕੂਲ ਦੇ ਵਿੱਚ ਈ। ਚਲੋ ਆਈ ਚਲਾਈ ਤਾਂ ਚੱਲੇਗੀ ਸਾਡੀ।
ਘਾਰ ਤਾਂ ਦੇਖੋ, ਰੈ ਕੇ ਐਹੀ ਏ, ਸੋ ਲੇਆ, ਥੋੜ੍ਹੀ ਦੇਰ ਸੌ ਲੇਆ, ਦੁਪੈਰ ਨੂੰ ਘਾਰ ਜੇੜੇ ਰੈਂਦਾ ਨਾ, ਓਦੀ ਤਾ ਰੂਟੀਨ ਜੀ ਪੱਕੀ ਬਾਨ ਜਾਂਦੀ ਏ ਕਿ ਆਪ ਵੀ ਅਸੀ ਸੋ ਜਾਨੇ ਆ।
ਹਾਂਜੀ-ਹਾਂਜੀ ਮੇਰਾ ਵੀ ਤਾ ਐਈ ਹੈਗਾ ਨਾ, ਮੇਰਾ-ਮੇਰਾ ਕੀ ਹੈਗਾ, ਮੈਂ ਸਾਰਾ ਦਿਨ ਕਾੰਮ ਕਾਰ ਲਵਾਂ, ਬਟ ਮੈਨੂੰ ਕੀ ਕੈਂਦੇ ਨਾ ਅੱਧੇ ਘੰਟੇ ਦੀ ਨੀਂਦ ਦਿਨ ਵਿੱਚ ਚਾਈਦੀ ਹੁੰਦੀ ਏ।
ਚਾਈਦੀ ਏ ਜਰੂਰੀ, ਓ ਆਦਤ ਪੈ ਜਾਂਦੀ ਏ ਨਾ, ਅਪਨੀ ਬੋਡੀ ਨੂੰ।
ਤੀ ਦਾ ਤਾਂ ਮੇਰੀ ਸਾਰੀ ਰਾਤ ਦੀ ਨੀਂਦ ਐੱਦੀ ਆਂ, ਉੜ ਈ ਜਾਂਦੀ ਹੈਗੀ ਏ। ਮੈਂ ਤਾਂ ਕਈ ਵਾਰੀ, ਤਿੰਨ-ਤਿੰਨ ਚਾਰ-ਚਾਰ, ਤਿੰਨ-ਤਿੰਨ ਨਾ-ਨਾ ਮੇਰਾ ਤੇ ਤਿੰਨ-ਤਿੰਨ ਚਾਰ ਸਵਜ ਜਾਨ ਵਾੱਜ ਜਾਂਦੇ ਨੇ, ਐਸੀ ਕਾਰਕੇ ਫੇਰ ਫਾਈਲਾਂ ਦਾ ਕਾੰਮ ਫਾੜ ਲੈਂਨੀ ਆਂ ਵੀ ਚੱਲ ਬਈ
ਨਈ ਸਈ ਗਾੱਲ ਐ ਹਬ ਬੰਦਾ ਰਾਤ ਨੂੰ ਕੋਈ ਹੋਂਦਾ ਨੀ, ਤਾੰਗ ਵੀ ਨੀ ਕਰਦਾ ਰਾਮ ਨਾਲ ਬੈਠੇ ਕਾੰਮ ਕਰੀ ਜਾਓ।
ਬਾੱਸ ਏਹੀ-ਏਹੀ ਹੈਗੈ, ਕਾੰਮ ਅਪਨੀ ਜ਼ਰੂਰਤ ਦੇ ਐਕੋਰਡਿੰਗ ਜਿੰਨਾ ਸਾਡੇ ਕੋਲ, ਮੇਰੇ ਕੋਲ ਬਨਦੈ ਓਨਾਂ ਕਾਰ ਲੈਂਨੇ ਹੈਗੇ ਆ। ਪਰ ਅੱਜ-ਕੱਲ ਤਾਂ ਜੇੜੇ ਚਲੋ ਜਿਵੇਂ ਤੂਸੀ ਕੈਰੇ ਹੈਗੇ ਓ, ਬੱਚੇਆਂ ਨਾਲ ਦਿੱਕਤ ਆਂਦੀ ਏ ਬਈ ਚਲੋ ਜੋ ਅਪਨੀ, ਪਰ ਟਵਿਸ਼ਨਾਂ ਦੇਖਲੋ ਨਾ, ਟਵਿਸ਼ਨਾਂ ਦੇਖਲੋ ਟਿਊਸ਼ਨਾਂ ਲੈਲੋ, ਛੋਟੇ ਬੱਚੇਆਂ ਨੂੰ ਕਰਵਾਲੋ, ਜਿੱਥੇ ਅ ਜਿੱਥੇ ਇੱਕ-ਦੋ ਬੱਚਾ ਆਣਾ ਸ਼ੁ ਸ਼ੁਰੂ ਹੋਏਆ ਨਾ
ਓਥੇ ਆ, ਪਰ ਅੱਜ-ਕੱਲ ਚ ਕਰ ਪਤੈ ਕੀ ਐ ਜੜੀ ਟਿਊਸ਼ਨਾਂ ਐ ਨਾ ਓ ਵੀ ਬੱਚੇ ਓਨਾਂ ਥੋਂ ਈ ਲਾਂਦੇ ਜੇੜੀ ਓਨਾਂ ਦੀ ਕਲਾਸ ਦੀਆਂ ਟੀਚਰਾਂ ਹੁੰਦੀਐਂ।
ਨਈ-ਨਈ ਐਸਾ ਕੁਛ ਜਰੂਰੀ ਨਈ ਹੈਗਾ।
ਹਾਂਜੀ-ਹਾਂਜੀ, ਫੇਰ ਮੈਂ ਐ ਚੀਜ ਦੇਖੀ ਐ ਕਿ ਜਿੱਦਾਂ ਨਾ ਜੇ ਕੋਈ ਬੱਚਾ ਜਾਂਦਾ ਓ ਐਹੀ ਸੋਚਦੈ ਕਿ ਐ ਸਕੂਲ ਦੀ ਟੀਚਰ ਹੋਵੇ ਸਾਡੇ ਦੀ।
ਨ ਏਹ ਨਾ ਮਾਂ ਪਾ, ਮਾਂ ਬਾਪ ਕੈਂਦੇ ਨੇ।
ਹਾਂਜੀ-ਹਾਂਜੀ ਕਿ ਬੱਚੇਆਂ ਦਾ ਫੇਲ ਨਾ ਹੋ ਜਾਣ ਬੱਚੇਆਂ ਦਾ ਸਲੇਬਸ ਪੂਰਾ ਹੋ ਜਵੇ। ਸਾਡੀ ਸਕੂਲ ਦੀ ਟੀਚਰ ਮਿਲਜੂਗੀ ਤੇ ਸਾਨੂੰ ਜਾਦਾ ਵਧੀਆ ਰਏਗਾ। ਓ ਹਾ ਚੀਜ਼ ਹੋ ਗੀ ਐ।
ਬਸ ਓਈ ਹੈਗੈ ਨਾ। ਮੈਂ ਵੀ ਇੱਕ ਬੱਚੇ ਤੋਂ ਸ਼ੁਰੂ ਕੀਤੀ ਸੀ ਤੇ ਮੇਰੇ ਕੋਲ ਅਭੀ ਬਾਰਾਂ ਤੇਰਾਂ ਬੱਚੇ ਹੋ ਗੇ ਨੇ।
ਅੱਛਾ ਜੀ। ਹੁਣ ਮਤਲਬ ਓ ਫੇਰ ਤਾਡੇ ਕੋਲ ਆ ਰੇ ਐ ਨਾ ਓਨਾਂ ਨੂੰ ਹੁਣ ਤੁਆਡਾ ਪੱਕਾ ਪਤਾ ਲੱਗ ਗਿਐ।
ਨਈ-ਨਈ ਕਈ ਬੱਚੇ ਤੇ ਐਸੇ ਹੈਗੇ ਨੇ ਜੜੇ ਦੋ-ਤਿੰਨ ਸਾਲਾਂ ਤੋਂ ਆ ਰੇ ਨੇ। ਔਰ ਕਈ ਬੱਚੇ ਐਸੇ ਨੇ ਕਿ ਜਿਵੇਂ ਛੋਟੇ ਬੱਚੇ ਦੀ ਨੀਂਵ ਪੱਕੀ ਹੋਣੀ ਚਾਈਦੀ ਏ। ਮੇਰਾ ਕੀ ਹੈਗਾ ਜਿਵੇਂ ਪਲੇ 'ਚ ਪੜ੍ਹਾਂਨੀ ਆਂ। ਪੜਾਨ ਨਾਲ ਕੀ ਐ ਕਿ ਛੋਟੇ ਬੱ ਚੇ ਦੀ ਨੀਂਵ ਦਾ ਪਤੈ ਕੀ ਬੱਚੇ ਨੂੰ ਕੀ ਨੀ ਆਂਦਾ। ਓਨੂੰ ਬੱਚੇ ਨੂੰ ਕਿਵੇਂ ਸਿਖਾਣੈ ਕਿਵੇਂ ਨਹੀਂ ਸਿਖਾਣਾ ਤੇ ਇਸ ਕਰਕੇ ਨਾ ਓ ਛੋਟੇ ਬੱਚੇਆਂ ਦਾ ਬੇ ਜ ਪਤਾ ਹੈਗੈ ਹੁਣ ਮੈਂ ਓਨਾਂ ਨੂੰ ਕਿਆ ਕਿਉਂਕਿ ਮੇਰੇ ਬੱਚੇ ਹਾਈਪਰ ਬ ਅ ਸਟਡੀ ਕਰਦੇ ਹੈਗੇ ਨੇ ਆਈ ਸੀ ਆਈ ਸੀ ਬੋਰਡ ਦੇ ਵਿੱਚ। ਸੈਨ ਥੋਮਸ ਇੱਚ ਪੜਦੇ ਹੈਗੇ ਨੇ ਤੇ ਫੇਰ ਓਨਾਂ ਪਤੈ ਜੇ ਓ ਪੇਰੈਂਟਸ ਆਪਣੇ ਏਨੇ ਵ ਵੱਡੇ ਸਕੂਲ ਦੇ ਬੱਚੇਆਂ ਨੂੰ ਪੜ੍ਹਾ ਸਕਦੇ ਨੇ ਸਾਡੇ ਬੱਚੇਆਂ ਨੂੰ ਵੀ ਤੇ ਲਾਜ ਈ, ਤੇ ਫੇਰ ਏ ਨੀਡ ਐ ਕਿ ਬਈ ਸਾਡੇ ਬੱਚੇਆਂ ਨੂੰ ਕਰਵਾਨ ਦੀ ਕਿ ਬਈ ਓ ਕਰਵਾ ਲੈਣਗੇ। ਹਰ ਕੋਈ ਪੈਲੇ ਇੱਕ ਮੀਨ੍ਹਾਂ, ਦੋ ਮੀਨ੍ਹਾ ਦੇਖਦੈ ਕਿ ਕਿੱਦਾਂ ਕਰ ਰੇਐ, ਕਿੱਦਾਂ ਨੀ ਕਰ ਔਰ ਏ ਪ੍ਰੋਗ੍ਰੈਸ ਆਈ ਏ ਕੇ ਨਈ ਆਈ ਕੰਮ ਓਨੂੰ ਲੈ ਕੇ।
ਜੀ, ਹਾਂਜੀ-ਹਾਂਜੀ।
ਏੱਥੇ ਤੇ ਓਨਾਂ ਨੂੰ ਲੱਗਦ ਸਈ ਆ। ਤੇ ਫੇਰ ਕੋਂਟੀਨਿਊ ਲੱਗੇ ਰੈਂਦੇ ਕਿ ਬਈ ਹਾਂਜੀ ਤੁਆਡੇ ਕੋਲ ਈ ਲੱਗੇ ਰਈਏ।
ਹਾਂ ਨਈ ਓ ਤਾਂ ਫੇਰ ਪੱਕੇ ਏ ਹੋਏ ਹੁੰਦੇ ਆ ਜੀ ਜੇ ਓਨਾਂ ਨੂੰ ਰਿਜ਼ਲਟ ਸਈ ਮਿਲ ਰੇਆ ਨਾ ਫੇਰ ਤਾਂ ਓ ਓਥੇ ਈ ਪੜਾਣਗੇ।
ਹਾਂਜੀ-ਹਾਂਜੀ। ਬਸ ਓਈ ਏ ਕਿ ਸਾਨੂੰ ਕੋਈ ਨਾ ਕੋਈ ਕੰਮ ਤੇ ਕਰਦੇ ਹੀ ਰੈਣਾ ਚਾਈਦਾ ਹੈਗਾ। ਜਦ ਚਾਏ ਘਾਰ ਚਾਏ ਛੋਟਾ ਲੇਲ ਲੋਂ ਚਾਹੇ ਵੱਡਾ ਲੇਲ ਲੋ। ਅੱਜ ਕਾੱਲ ਪਰ ਓਈ ਨਾ ਅੱਜ ਕਾੱਲ ਤੇ ਕੰਮ ਨੂੰ ਬੜਾ ਘਾਟ ਹੈਗੈ। ਕ ਕੰਮਾਂ ਵਾਲੇ ਕੋਲ ਕਾਮ ਕੰਮਾਂ ਵਾਲੇ ਕੋਲ ਕੰਮ ਵੀ ਅ ਮੈਂ ਕੈ ਤੇ ਰੀ ਨਾ ਕੰਮਾਂ ਵ ਅੱਜ ਕਾੱਲ ਘਰ ਏੱਕ-ਏੱਕ ਘਰ ਛੱਡ ਕੇ ਤੇ ਟਿਊਸ਼ਨਾਂ ਵਾਲੇ ਬੈਠੇ ਹੈਗੇ ਨੇ। ਅ ਹਾਂ ਆ ਐਕਚੁਲੀ ਸਾਡੇ ਵਾਸੇ ਤੇ ਮੋਬਾਇਲ ਨੇ ਸੁਲੁ ਸੁਲਤ ਅੱਛੀ ਕਰ ਦਿੱਤੀ ਹੈਗੀ ਏ ਨਾ। ਜਿੰਨੂ ਕੋਈ ਚੀਜ ਨਈ ਬਣਾਣੀ ਆਂਦੀ ਓ ਫੋਨ ਦੇ ਓਪਨ ਕਰਦੈ ਤੇ ਔਰ ਵੀਡੀਓ ਦੇਖ ਕੇ ਤੇ ਸਾਰਾ ਕੁਛ ਬਣਾ ਲੈਂਦੈ। ਅੱਜ ਕੱਲ ਕੋ ਪੀਟੀਸ਼ਨ ਹੀ ਸਾਰੇਆਂ ਪਾਸੇ ਵਧੇਆ ਹੋਏਐ।
ਸਈ ਗੱਲ-ਸਈ ਗੱਲ ਐ। ਹਰ ਚੀਜ਼ 'ਚ ਕੋਂਪੀਟੀਸ਼ਨ ਐ।
ਪੈਲੇ ਅੱਗੇ ਵਾਲੇ ਟਾਈਮ ਦੇ ਵਿੱਚ ਨਾ ਕੰਮ ਨੂੰ ਏਦਾਂ ਸੀ ਕੀ ਬਈ ਕੀ ਕੈਂਦੇ ਨੇ ਕਦੀ ਗੋਲੇ ਬਨਾ ਲਿਤੇ ਉਨ ਦੇ ਕਦੀ ਫੋਟਵਾਂ ਨਿਕਾਲ ਲਏ ਅੱਜ-ਕੱਲ੍ਹ ਕਿੱਥੇ ਕੰਮ ਨ, ਅੱਜ-ਕੱਲ੍ਹ ਤੇ ਸਾਰਾ ਕੁਛ ਮਸ਼ੀਨਰੀ ਨਾਲ ਹੀ ਚੱਲਦਾ ਪਿਆ ਹੈਗਾ ਹਾਂਜੀ-ਹਾਂਜੀ, ਹਾਂ, ਮਸ਼ੀਨਰੀ ਨਾਲ ਚੱਲ ਰਿਹੈ ਹੱਥਾਂ ਦਾ ਤਾਂ ਕੰਮ ਰੈ ਈ ਨਈ ਗਿਆ ਅੱਜ-ਕੱਲ੍ਹ ਪੜ੍ਹਨ ਵਾਲੇ ਬੱਚੇ ਵੀ ਆਪਣਾ ਕੰਮ ਵੀ ਕਹਿੰਦੇ ਨੇ ਅਸੀਂ ਕੀ ਕਰਨਾ ਹੈਗਾ ਪੈਸੇ ਦੇਨੇ ਆਂ ਤੇ ਕੰਮ ਕਰਵਾਨੇ ਆਂ ਤੇ ਬਸ ਹਾਂਜੀ-ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ ਚਾਏ ਦਸਵੀਂ ਦਾ ਲੈ ਲੋ, ਚਾਏ ਪਲੱਸ ਟੂ ਲੈ ਲੋ ਚਾਏ ਨਿੱਕੇ ਤੋਂ ਨਿੱਕੇ ਬੱਚੇ ਦਾ ਕੰਮ ਲੈਲੋ
ਹਾਂਜੀ
ਹਿਨਾ, ਕੰਮ ਐਸੀ ਚੀਜ਼ ਹੈਗੀ ਨਾ ਕਿਸੇ ਦਾ ਕੰਮ ਨਹੀਂ ਰੁਕਦਾ ਚਾਏ ਕੰਮ ਵਾਲੇ ਦਾ ਲੈ ਲੋ ਚਾਹੇ ਕਿਸੀ ਵੀ ਬ ਜਿਦਾ ਲੈ ਲੈ ਹਾਂਜੀ ਹਾਂ ਰੁਕਦਾ ਓਹਨਾਂ ਨੇ ਕੰਮ ਕਰਨੈ, ਜਿਹੜੀ ਉਹਨਾਂ ਨੂੰ ਨੀਡ ਹੈਗੀ ਓਹ ਕੰਮ ਓਹਨਾਂ ਨੇ ਨੀਡ ਆਪਣੀ ਕਿਸੀ ਵੀ ਤਰੀਕੇ ਜੂਰਤ ਪੂਰੀ ਕਰਨੀ ਕਰਨੀ ਪੂਰੀ ਕਾਰ ਹੀ ਲੈਣੀ ਹੈਗੀ ਐ
ਹੋਰ-ਹੋਰ
ਬਸ ਏਹੀ ਚੀਜ਼ ਹੈਗੀ ਏ ਜਿੰਨਾ ਸਾਨੂੰ ਕੰਮ ਕਰਨਾ ਹੈਗਾ ਓਨਾ ਹੀ ਕਰੋ ਪਰ ਨੀਂਦ ਵੀ ਸਾਡੇ ਉਹਨਾਂ ਵਾਸਤੇ ਜਾਦਾ ਜਰੂਰੀ ਹੈਗੀ ਏ
ਨਹੀਂ-ਨਹੀਂ, ਜਰੂਰੀ ਤਾਂ ਹੈ ਸਾਰਾ ਕੁਛ ਜਰੂਰੀ ਹੈ ਜੀ ਆਪਣੇ